ਹੈਲੋ, ਸਤਿ ਸ੍ਰੀ ਅਕਾਲ ਜੀ। ਹੋਰ ਕਿਵੇਂ ਹੋ?
ਠੀਕ ਆ, ਤੁਸੀਂ ਸੁਣਾਓ?
ਬਸ ਵਧੀਆ, ਹੋਰ ਕੀ ਕਰਦੇ, ਚਾਹ- ਪਾਣੀ- ਪੀਲੀਆ।
ਹਾਂਜੀ- ਹਾਂਜੀ ਵਧੀਆ ਬਸ ਹੁਣੇ ਪੀ ਕੇ ਹਟੀ ਸੀ, ਤੁਸੀਂ ਸੁਣਾਓ ਕੀ ਕਰੀ ਜਾਂਦੇ?
ਬਸ ਕੁਛ ਨੀ, ਛੁੱਟੀਆਂ ਬਤਾਉਂਦੇ ਪਏ ਆ। ਲੰਘੀ ਜਾਂਦੀਆਂ ਫੇਰ। ਨਹੀਂ ਕਿਤੇ ਘੁੰਮਣ ਨਹੀਂ ਗਏ, ਹਜੇ ਤੱਕ ਤਾਂ ਪਤਾ ਨਹੀਂ। ਜਾਵਾਂਗੇ ਦੇਖਾਂਗੇ, ਛੁੱਟੀਆਂ ਹੀ ਦੀਦੀ ਏਦਾਂ ਹੀ ਲੰਗ ਗਈਆਂ ਆ। ਪੜਾਈ ਦੇ ਵਿੱਚ ਪਤਾ ਹੀ ਨਹੀਂ ਲੱਗਾ ਛੁੱਟੀਆਂ ਦਾ ਕੰਮ ਹੀ ਮਿਲਦਾ ਪਿਆ।
ਅੱਛਾ- ਅੱਛਾ ਠੀਕ ਹਾ, ਮੈਂ ਆ ਸੋਚਦੀ- ਪਈ ਸੀਗੀ ਕਿ, ਅਸੀਂ ਸਾਰੇ ਜਾਣੇ ਪਲੈਨ ਬਣਾ ਕੇ ਕਿ ਆਪਾਂ ਕਿਤੇ ਪਹਾੜਾਂ ਵਿੱਚ ਘੁੰਮਣ ਚਲੀਏ।
ਹਾਂਜੀ- ਹਾਂਜੀ ਇਹ ਬਹੁਤ ਵਧੀਆ ਆਈਡੀਆ ਤੁਹਾਡਾ।
ਹਾਂਜੀ ਤੁਸੀਂ ਅ ਜਾਣਾ ਚਾਹੋਗੇ ਨਾਲ?
ਹਾਂ ਵਧੀਆ ਵਿਚਾਰ ਆ, ਵੈਸੇ ਕਿਹੜੀ ਜਗਾ ਜਾਣਾ- ਜਾਣਾ ਪਸੰਦ ਆ ਤੁਹਾਨੂੰ?
ਅ ਹਾਂ ਮੈਂ ਐਸੀ ਤਾਂ ਸੋਚ ਰਹੇ ਕਿ ਪਹਾੜਾਂ ਵਿੱਚ ਜਾਵਾਂਗੇ, ਕਿਉਂਕਿ ਉੱਥੇ ਸਾਫ- ਸੁਥਰਾ ਮਾਹੌਲ ਹੁੰਦਾ ਏ। ਹਨਾ ਤੇ ਸਾਫ਼ ਸੁਥਰਾ- ਥਰੀ ਹਵਾ ਹੁੰਦੀ ਆ, ਸਾਰਾ ਕੁਛ ਵਧੀਆ ਵਾ, ਤੇ ਥੋੜਾ। ਥੋੜਾ ਜਿਹਾ ਫ੍ਰਰੀ ਟਾਈਮ ਮਿਲਜੂਗਾ ਕਿ ਅਸੀਂ ਆਪਣੇ ਦਿਮਾਗ ਤੇ, ਮਨ ਨੂੰ ਸ਼ਾਂਤ ਕਰ ਸਕੀ।
ਸਹੀ ਗੱਲ ਆ ਅੱਜ ਕੱਲ ਦੀ ਪਾਰ- ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਬੰਦਾ ਆਪਣੇ ਆਪ ਨੂੰ ਹੀ ਭੁੱਲ ਗਿਆ ਹਮ
ਤੇ ਤੁਸੀਂ ਆਪਣੇ ਘਰਦਿਆਂ ਨਾਲ ਵਿਚਾਰ ਕਰ ਲਿਓ ਕਿ ਉਹ ਵੀ ਜਾਣਾ ਚਾਹੁੰਦੇ ਆ ਕਿ ਅ ਤੁਸੀਂ ਕੱਲੇ ਜਾਣਾ ਚਾਹੋਗੇ ਕਿਉਂਕਿ ਮੇਰੇ ਦੇ ਚਾਰ ਪੰਜ ਮਿੱਤਰ ਤਕ ਜਾ ਰਹੇ ਆ ਨਾਲ
ਅੱਛਾ ਅੱਛਾ ਜੀ ਕੋਈ ਨਾ ਤੈਨੂੰ ਪੁੱਛ ਕੇ ਦੱਸਾ
ਹਾਂਜੀ
ਤੇ ਆਪਾਂ ਕਾਰ ਚ ਜਾਵਾਂਗੇ ਕਿ ਬੱਸ ਚ ਜਾਵਾਂਗੇ
ਮੈਨੂੰ ਤਾਂ ਲੱਗਦਾ ਹੈ ਕਿ ਅਸੀਂ ਕਾਰ ਚ ਜਾਣਾ ਜ਼ਿਆਦਾ ਵਧੀਆ ਰਹੂਗਾ ਪਰ ਬੱਸ ਚ ਵੀ ਜਾਨਾ ਠੀਕ ਹੈ ਉਹ ਸਸਤਾ ਹੈ ਪਰ ਇਹ ਇਹ ਹੈ ਕਿ ਜੇ ਅਸੀਂ ਕਾਰ ਤੇ ਜਾਵਾਂਗੇ ਤਾਂ ਅਸੀਂ ਵੱਧ ਤੋਂ ਵੱਧ ਜਗ੍ਹਾ ਤੇ ਘੁੰਮ ਸਕ ਸਕਾਂਗੇ ਕਿਉਂਕਿ ਸਾਡੇ ਕੋਲ ਆਪਣਾ ਆਪਣਾ ਵਾਹਨ ਹੋਵੇਗਾ ਜਿੱਥੇ ਅਸੀਂ ਜਾਣਾ ਚਾਹਵਾਂਗੇ ਰੁਕਣਾ ਚਾਹਵਾਂਗੇ ਅਸੀਂ ਆਪਣੀ ਮਨ ਮਰਜ਼ੀ ਨਾਲ ਉੱਥੇ ਰੁਕ ਸਕਦੇ ਹਾਂ ਉੱਥੇ ਉਹ ਜਗ੍ਹਾ ਨੂੰ ਜ਼ਿਆਦਾ ਤੋਂ ਜ਼ਿਆਦਾ ਵੇਖ ਸਕਦੇ ਹਾਂ
ਹਾਂਜੀ ਇਹ ਤਾਂ ਹੈ ਤੁਹਾਡੀ ਗੱਲ ਇਹ ਬਿਲਕੁਲ ਸਹੀ ਆ ਪਰ ਕਾਰ ਚ ਜ਼ਿਆਦਾ ਬਹੁਤ ਜ਼ਿਆਦਾ ਮਹਿੰਗਾ ਪੈਣਾ ਹੈ ਬਸ ਚ ਸਸਤਾ ਪੈ ਜਾਣਾ
ਹ ਹਾਂਜੀ ਬੱਸ ਦੇ ਵਿੱਚ ਤਾਂ ਸਸਤਾ ਪੈ ਜਾਣਾ ਬਟ ਅਸੀਂ ਉਸਦੇ ਵਿੱਚ ਸਿਰ ਆਪਣੀ ਮਨਪਸੰਦ ਜਗ੍ਹਾ ਤੇ ਜ਼ਿਆਦਾ ਨਹੀਂ ਘੁੰਮ ਸਕਦੇ ਉਹਦੇ ਵਿੱਚ ਸਿਰਫ ਅਸੀਂ ਉੱਥੇ ਹੀ ਜਾਵਾਂਗੇ ਜਿੱਥੇ ਸਾਨੂੰ ਬੱਸ ਲੈ ਕੇ ਜਾਵੇਗੀ
ਹਾਂ ਇਹ ਤਾਂ ਗੱਲ ਸਹੀ ਆ ਫੇ ਆਪਾਂ ਆਪਣੇ ਅੱਧੇ ਅੱਧੇ ਪੈਸੇ ਪਾ ਕੇ ਚੱਲਦੇ ਹਾਂ ਮਤਲਬ ਜਿੰਨੇ ਜਿੰਨਾ ਹਿੱਸਾ ਆਉਂਦਾ ਹਨਾ ਤੇ ਨਾਲੇ ਫਿਰ ਆਪਾਂ ਉੱਥੇ ਫੋਟੋਆਂ ਵੀ ਖਿੱਚ ਸਕਾਂਗੇ ਫੋਟੋਗ੍ਰਾਫੀ ਦਾ ਮੈਨੂੰ ਬਹੁਤ ਜ਼ਿਆਦਾ ਸ਼ੌਕ ਆ
ਹ ਇਹ ਤਾਂ ਮੈਨੂੰ ਵੀ ਬਹੁਤ ਜ਼ਿਆਦਾ ਸ਼ੌਕ ਹੈਗਾ ਵੈਸੇ ਕਿ ਹਾਂ ਕਿ ਕੁਦਰਤ ਦੀਆਂ ਫੋਟੋਆਂ ਖਿੱਚਣੀਆਂ ਉਹ ਮੈ ਉਹ ਜਿਹੜੀ ਯਾਦਗਾਰ ਨੂੰ ਕੈਦ ਕਰ
ਹਾਂਜੀ
ਹਾਂਜੀ ਹਾਂਜੀ ਉਹ ਮੈਨੂੰ ਬਹੁਤ ਵਧੀਆ ਲੱਗਦਾ
ਪਹਾੜਾਂ ਦੀ ਖੂਬਸੂਰਤੀ ਤੁਹਾਨੂੰ ਪਹਾੜਾਂ ਦੀ ਖੂਬਸੂਰਤੀ ਪਸੰਦ ਆ।
ਹਾਂਜੀ ਹਾਂਜੀ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕਿ ਜਿਵੇਂ ਕਿ ਉੱਥੇ ਦਾ ਸ਼ਾਂਤ ਮਾਹੌਲ ਹੁੰਦਾ ਸਾਫ਼ ਵਾਤਾਵਰਨ ਹੁੰਦਾ ਸ਼ੁੱਧ ਹਵਾ ਹੁੰਦੀ ਹੈ ਉਹ ਮਨ ਨੂੰ ਤੇ ਦਿਮਾਗ ਨੂੰ ਕਿੰਨਾ ਸਕੂਨ ਦਿੰਦੀ ਹੈ
ਕਿਉਂ ਕਿ ਉੱਥੇ ਸ਼ਾਂਤੀ ਹੁੰਦੀ ਹੈ ਨਾ ਸਾਫ ਸੁਥਰਾ ਹੁੰਦਾ ਸਭ ਕੁਛ ਤੇ ਸਵੇਰੇ ਸਤ ਚੜ੍ਹਦਾ ਸੂਰਜ ਦੇਖਣਾ ਕਿੰਨਾ ਵਧੀਆ ਲੱਗਦਾ
ਹਾਂਜੀ ਹਾਂਜੀ ਮੈਂ ਤੇ ਆਪ ਉਹਨੂੰ ਉਹ ਚੀਜ਼ ਨੂੰ ਅਨੁਭਵ ਕਰਨਾ ਚਾਹੁੰਦੀ ਹਾਂ ਕਿ ਜਿਵੇਂ ਕਿ ਚੜ੍ਹਦਾ ਸੂਰਜ ਹੋਵੇ ਕਿ ਉਹ ਕਿਵੇਂ ਹੌਲੀ ਹੌਲੀ ਮਤਲਬ ਆਪਣੀ ਰੋਸ਼ਨੀ ਨੂੰ ਸਾਰੇ
ਹਮ ਬੱਦਨਾਂ ਨਾਲ ਢਕੇ ਪਹਾੜਾਂ ਦੇ ਹੋਰ ਵੀ ਖੂਬਸੂਰਤ ਲੱਗਦੇ ਨੇ
ਹਾਂਜੀ ਹਾਂਜੀ ਅ
ਮੈਨੂੰ ਬਰਫ਼ ਦੇਖਣ ਦਾ ਵੀ ਬਹੁਤ ਸ਼ੌਕ ਆ ਤੁਹਾਨੂੰ ਸ਼ੌਕ ਹੈ
ਹਾਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਪਰ ਮੈਨੂੰ ਨੀ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਜਿਵੇਂ ਗਰਮੀ ਚੱਲ ਰਹੀ ਹੈ ਕਿ ਬਰਫ਼ ਪਤਾ ਨਹੀਂ ਕਿ ਪਵੇ ਜਾਂ ਨਾ ਪਵੇ ਪਰ ਮੈਨੂੰ ਹਾਂਜੀ ਹਾਂਜੀ ਤੇ ਪਰ
ਲਗੀ ਹੋਈ ਤਾਂ ਤੁਹਾਨੂੰ ਬਰਫ਼ ਦੇਖਣ ਦਾ ਮੌਕਾ ਜ਼ਰੂਰ ਮਿਲ ਸਕਦਾ ਆ ਹਾਂਜੀ ਹਾਂਜੀ ਇਹ ਤਾਂ ਗੱਲ ਹੈਗੀ ਆਪਾਂ ਉੱਥੇ ਜਾ ਕੇ ਕੀ ਕੀ ਖਾਵਾਂਗੇ
ਅਸੀਂ ਦੇਖੋ ਅਹ ਵੇਖਦੇ ਹਾਂ। ਕਿ ਜਿਵੇਂ ਮੈਨੂੰ ਤੇ ਕੁਕਿੰਗ ਵਗੈਰਾ ਕਰਨੀ ਆਉਂਦੀ ਹੈਗੀ ਖਾਣਾ ਬਣਾਉਣਾ ਆਉਂਦਾ ਹੈ ਹੈਗਾ ਵਾ ਠੀਕ ਆ ਕੁਛ ਸਮਾਨ ਅਸੀਂ ਘਰੋਂ ਲੈ ਕੇ ਜਾਵਾਂਗੇ ਕਿ ਜਿਵੇਂ ਛੇ ਖਾਣ ਪੀਣ ਵਾਲਾ ਭੁਜੀਆ ਜਾਂ ਨਮਕੀਨ ਬਿਸਕੁਟ ਹਨਾ ਜੋ ਕਿ ਇਹੀ ਦੇ ਵਿੱਚ ਜੇ ਸਾਨੂੰ ਜਿਆਦਾ ਭੁੱਖ ਲੱਗੇ ਤਾਂ ਅਸੀਂ ਖਾ ਸਕੀਏ
ਆਪਾਂ ਪਤਾ ਕੀ ਕਰਾਂਗੇ, ਢਆਪਾਂ ਨਾ ਮਤਲਬ ਕਿ ਨਾ ਆਪਾਂ ਉਹ ਵਾਲਾ ਲੈ ਜਾਵਾਂਗੇ ਉਹ ਬਿਜਲੀ ਵਾਲਾ ਚੁੱਲ੍ਹਾ, ਹੈਨਾ ਜੇ ਆਪਾਂ ਉੱਤੇ ਬਣਾ ਕੇ ਕੁਛ। ਖਾਸ ਆਈਏ ਜਾਂ ਫਿਰ ਗਰਮ ਕਰਨ ਵਾਲੀ ਕੈਟਲ ਉਹ ਨਹੀਂ ਸਹੀ ਰਹੇਗੀ ਮੈਗੀ ਮੂਗੀ ਦੇ ਪੈਕੇਟ ਲੈ ਜਾਵਾਂਗੇ ਥੋੜੇ ਬਹੁਤੇ ਮਸਾਲੇ ਆਪਣੇ ਨਾਲ ਬੰਨ ਸਕਦੇ ਆ, ਸਹੀ ਆ ਕਿ ਨਹੀਂ।
ਹਾਂਜੀ ਸਹੀ ਤਾਂ ਹੈਗਾ ਵਾ ਬਟ ਤੇ ਅ ਮੇਰਾ ਮੇਰਾ ਮਨ ਇਹ ਵੀ ਹੈਗਾ ਕਿ ਅਸੀਂ ਨਾ ਕੈਂਪਿੰਗ ਵੀ ਕਰੀਏ।
ਹਾਂ ਇਹ ਸਭ ਤੋਂ ਸਹੀ ਆ
ਹੈਨਾ, ਕਿ ਤੁਸੀਂ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਪੁੱਛਣੀ ਸੀਗੀ ਜਦੋਂ ਅਸੀਂ ਉੱਥੇ ਜਾਣਾ ਵਾ। ਤੇ ਅਸੀਂ ਰਹਿਣ ਦਾ ਪ੍ਰਬੰਧ ਕਿੱਥੇ ਕਰਨਾ ਵਾ, ਮਤਲਬ ਹੋਟਲ ' ਜਾਂ ਫਿਰ ਅਸੀਂ ਕੈਂਪਿੰਗ ਕਰਾਂਗੇ ਜਾਂ ਕਿਵੇਂ ਕਰਨਾ। ਧੋਨਾ ਕੀ ਵਿਚਾਰ ਐ।
ਕੈਂਪਿੰਗ ਸਹੀ ਰਹਿਣਾ ਹੋਟਲ ਚ ਤਾਂ ਜ਼ਿਆਦਾ ਮਹਿੰਗਾ ਪੈਣਾ। ਕੈਂਪਿੰਗ ਚ ਮਜ਼ਾ ਵੀ ਵੱਖਰਾ, ਠੰਡੇ ਮੌਸਮ ਦੇ ਨਜਾਰੇ ਆਂਦੇ। ਹੋਟਲ ਦੇ ਵਿੱਚ ਤਾਂ ਫੇਰ ਦਿਨੇ ਈ
ਹਾਂਜੀ। ਪਰ ਜਿਵੇਂ ਕਿ ਤਾਂਨੂੰ ਪਤਾ ਵਾ ਕਿ ਪਹਾੜਾਂ ਦੇ ਵਿੱਚ ਜੰਗਲੀ ਜਾਨਵਰਾਂ ਦਾ ਵੀ ਡਰ ਹੁੰਦਾ ਵਾ। ਇਸ ਕਰਕੇ ਮੇਰੀ ਐ ਰਾਏ ਆ ਕਿ ਅਸੀਂ ਦੋ- ਚਾਰ ਦਿਨ, ਮਤਲਬ ਅਸੀਂ ਹੋਟਲ ਵੀ ਕਰ ਰੱਖਾਂਗੇ ਕਿ ਪਰ ਇੱਕ, ਇੱਕ ਅੱਧਾ ਦਿਨ ਵਿੱਚੋਂ ਕੱਢ ਕੇ ਅਸੀਂ ਕੈਂਪਿੰਗ ਦਾ ਵੀ ਅਨੰਦ ਮਾਣਾਂਗੇ ਵੱਖਰੇ ਤੋਂ।
ਆ ਇਹ ਤੁਹਾਡੀ ਗੱਲ ਬਿਲਕੁਲ ਮੈਂ ਇਨਾ ਬਿਲਕੁਲ ਸਹਿਮਤ ਆ। ਸਹੀ ਗੱਲ ਆ, ਕੋਈ ਡਰ ਵੀ ਨੀ ਹੋਊਗਾ।
ਹਾਂਜੀ
ਵਧੀਆ ਹੋ ਵੀ ਜਾਊਗਾ ਆਪਣਾ, ਹਨਾ।
ਹਾਂਜੀ -ਹਾਂਜੀ, ਤੇ ਮੇਰਾ ਤੇ ਇੱਕ ਐ ਵੀ ਸ਼ੌਕ ਹੈਗਾ ਕਿ ਜਦੋਂ ਅਸੀਂ ਕੈਂਪਿੰਗ ਕਰਾਂਗੇ, ਪਹਾੜਾਂ ਦੇ ਵਿੱਚ ਹੋਵਾਂਗੇ, ਉੱਥੇ ਅਸੀਂ ਮਲਬ ਜਿਵੇਂ ਅਸੀਂ ਖਾਣ ਵਾਸਤੇ ਚਾਹ, ਪਕੌੜੇ ਅਸੀਂ ਵਧੀਆ ਮੌਸਮ ਦੇ ਵਿੱਚ, ਠੰਡੇ- ਠੰਡੇ ਮੌਸਮ ਦੇ ਵਿੱਚ, ਓਦਾ ਵ ਖਰਾ ਹੀ ਆਨੰਦ ਹੋਊਗਾ। ਹੈਨਾ।
ਏ ਤਾਂ ਗੱਲ ਤੁਹਾਡੀ ਸਹੀ ਹੈ ਬਿਲਕੁਲ।
ਸਹੀ ਗੱਲ ਆ। ਵਧੀਆ -ਵਧੀਆ ਚੀਜ਼ਾਂ ਦੇਖਾਂਗੇ, ਵਧੀਆ- ਵਧੀਆ ਰਵਾਂਗੇ, ਜਿਦੇ ਨਾਲ ਸਾਡਾ ਮਾਇੰਡ ਵੀ ਫਰੈਸ਼ ਹੋਊਗਾ ਸਾਡੀ ਬੋਡੀ ਨੂੰ ਵੀ ਥੋੜੀ ਰਾਹਤ ਮਿਲੂਗੀ। ਤੇ ਤੁਹ, ਸਾਡਾ ਜੇੜਾ ਅਪਣੀ ਮੈਂਟਲ ਸ਼ਕਤੀ ਸੋਚਣ ਦੀ ਘਟੀ ਹੋਈ ਏ, ਓ ਵੀ ਸਹੀ ਹੋਊਗੀ। ਘਰੇ ਬੈ-ਬੈ ਕੇ, ਫੋਨ ਚਲਾਨ ਨਾ। ਹਨਾ।
ਹਾਂਜੀ- ਹਾਂਜੀ।
ਕਿੰਨਾ ਕੁਛ ਹੀ ਸਹੀ ਹੋ ਜਾਂਦੈ ਇਦੇ ਨਾਲ ਬੰਦੇ ਦਾ, ਬਹੁ ਕੁਛ। ਕਿਉਂਕਿ ਨਾ ਆਪਾਂ - ਆਪਣੇ ਕੰਮਾਂ ਚ ਇਨਾ ਰੁੱਝੇ ਪਏਆ ਨਾ ਕਿ ਆਪਾਂ - ਆਪਣੇ ਨਾ ਤਾਂ ਸ਼ਰੀਰ ਦੀ ਪਰਵਾ ਕਰਦੇ ਪਏ ਆ। ਹਨਾ। ਨਾ ਤਾਂ ਆਪਾਂ - ਆਪਣੇ ਕਿਸੇ ਚੀਜ਼ ਦੀ ਪਰਵਾਹ ਕਰਦੇ, ਦਵਾਈਆਂ ਸਾਨੂੰ ਲੱਗੀ ਜਾਂਦੀਆਂ ਪਈਆਂ ਹੈਗੀਆਂ। ਕੀ ਕਰੇ ਬੰਦਾ, ਰੁੱਜ ਈ ਏਨਾ ਜਾਂਦੈ ਕੰਮ ਚ।
ਹਾਂਜੀ।
ਬੰਦੇ ਨੂੰ ਅੱਜਕੱਲ ਦਾ ਸਮਾਂ, ਹਾਂਜੀ
ਹੋਰ ਸੁਣਾਓ? ਮੈਂ ਕਿਆ ਹੋਰ ਤੁਹਾਡੇ ਕੀ ਵਿਚਾਰ ਆ, ਕਿ ਤੁਸੀਂ ਅਪਣੇ ਮਤਬਬ ਕੱਲੇ ਜਾਓਗੇ, ਜਾਂ ਪਰਿਵਾਰ ਦੇ ਕਿਸੇ ਸਦੱਸਯ ਨੂੰ ਵੀ ਨਾਲ ਲੈ ਕੇ ਜਾਓਗੇ?
ਓ ਤਾਂ ਫੇਰ, ਮੈਂ ਤੁਹਾਨੂੰ ਸਲਾਹ ਕਰਕੇ ਦੱਸੂਗੀ। ਮੈਨੂੰ ਲੱਗਦਾ ਕੀ ਮੇਰੀ ਇੱਕ ਛੋਟੀ ਟੀ ਭੈਣ ਮੇਰੇ ਨਾਲ ਜਾ ਸਕਦੀ, ਕਿਉਂਕਿ ਓਨੂੰ ਵੀ ਘੁੰਮਣ ਦਾ, ਓਨੂੰ ਮੇ ਪਹਾੜਾਂ ਨੂੰ ਦੇਖਣ ਦਾ, ਬਰਫ਼ ਦੇਖਣ ਦਾ, ਬਾਹਰ ਆਊਟਿੰਗ ਕਰਨ ਦਾ, ਓਨੂੰ ਬੋਤ ਜ਼ਿਆਦਾ ਸ਼ੌਕ
ਅੱਛਾ-ਅੱਛਾ।
ਹਾਂਜੀ- ਹਾਂਜੀ।
ਹਾਂਜੀ, ਵੈਸੇ ਮੈਂ ਵੀ ਮੈਂ ਵੀ, ਅ ਮੈਂ ਜਾ ਰਈਂ ਆਂ, ਤੇ ਮੇਰੇ ਦੋ-ਚਾਰ ਮਿੱਤਰ ਵੀ ਨਾਲ ਜਾ ਰੇ ਐ। ਤੇ ਕੋਈ ਨਾ, ਅਸੀਂ ਸਾਰੇ ਮਿਲ ਕੇ, ਇੱਕ ਦਿਨ ਬੈਹ ਕੇ ਅਸੀਂ ਸਲਾਹ ਕਰ ਲੈਂਨੇ ਆਂ। ਕਿ ਸਾਨੂੰ ਕਿਵੇਂ ਸਾਡਾ ਬਜਟ ਸਹੀ ਬੈਂਦਾ ਵਾ, ਕਿ ਕਿਵੇਂ ਅਸੀ ਜਾਣਾ ਵਾ।
ਐ ਤੁਹਾਡੀ ਬਿਲਕੁਲ ਸਹੀ ਗੱਲ ਆ। ਤਾਂ ਕਿ ਸਾਡੀ ਇੱਕ ਦਿਨ ਹੀ ਸਾਰੀ ਸਲਾਹ ਹੋ ਜਾਵੇ, ਤਾਂ ਸਾਨੂੰ ਬਾਦ ਚ ਕੋਈ ਦਿੱਕਤ ਨਾ ਆਵੇ।
ਸਹੀ ਹੈ, ਕਿ ਨਈਂ? ਬੌ, ਵਧੀਆ ਗੱਲ ਲੱਗੀ। ਉਸ ਦਿਨ ਹੀ ਆਪਾਂ ਏਹ ਕਰ ਲਵਾਂਗੇ ਕੇ, ਇਸ ਚੀਜ਼ ਚ ਜਾਣਾ, ਕੇ ਇਸ ਚੀਜ਼ ਚ ਨਈਂ ਕਿ ਲੈਣ, ਲੈ ਕੇ ਜਾਣਾ ਹੋਟਲ ਚ ਰੈਣਾ ਜਾਂ ਕੈਂਪਿੰਗ ਕਰਨੀ, ਬਾਕੀ ਸਾਰੇ ਦੋਸਤਾਂ ਨਾਲ ਨਾ ਲਿਆ ਆਪਣੇ ਪੈਸਿਆਂ ਨੂੰ ਕੁੱਲ ਮਿਲਾ ਕੇ ਦੇਖ ਲਵਾਂਗੇ, ਕਿੰਨੇ ਬਣਦੇ ਕਿੰਨੇ ਨੇ ਸਹੀ ਹੈ।
ਹਾਂਜੀ, ਹਾਂਜੀ, ਹਾਂਜੀ ਵਧੀਆ ਜੇ, ਤੇ ਮੈਂ ਤੁਹਾਨੂੰ ਐ ਵੀ ਕੈਹਣਾ ਸੀ। ਏਹ ਵੀ ਪੁੱਛਣਾ ਏਹ ਵੀ ਕੈਹਣਾ ਸੀਗਾ। ਕਿ ਜਿਵੇਂ ਆਪਾਂ ਉੱਥੇ ਜਾਣਾ ਵਾ ਤੇ ਤੁਸੀਂ ਨਾ, ਆਪਣੇ ਦੋਵੇਂ ਤਰ੍ਹਾਂ ਦੇ ਕੱਪੜੇ ਅ ਮਤਲਬ ਪੈ ਕਰਲੋ, ਜਿਵੇਂ ਸਰਦੀ ਵਾਲੇ ਵੀ ਤੇ ਗਰਮੀ ਵਾਲੇ ਵੀ, ਕਿਉਂਕਿ ਜਿਵੇਂ ਸਰਦੀ ਦੇ ਵਿੱਚ ਜਿਵੇਂ ਪਹਾੜਾਂ ਦੇ ਵਿੱਚ, ਰਾਤ ਦਾ ਮੌਸਮ ਠੰਡਾ ਹੋ ਜਾਂਦਾ ਵਾ। ਤੇ ਫੇਰ ਅਸੀਂ ਠੰਢ ਵਾਲੇ ਕੱਪੜੇ ਵੀ ਯੂਜ, ਮਤਲਬ ਅਸੀਂ ਵਰਤੋਂ ਚ ਲਿਆ ਸਕਦੇ ਆ। ਹੈਨਾ
ਗੱਲ ਮੈਨੂੰ ਬੋ ਵਧੀਆ ਲੱਗੀ। ਸਾਨੂੰ-ਸਾਨੂੰ ਉੱਥੇ ਜਾ ਕੇ ਔਖਾ ਨਾ ਹੋਵੇ ਹੈਨਾ।
ਹਾਂਜੀ, ਕੋਈ ਵੀ ਕਿਸੇ ਤਰ੍ਹਾਂ ਦੇ ਹਾਂਜੀ, ਕਿਸੇ ਤਰ੍ਹਾਂ ਦਾ ਵੀ ਕੋਈ ਬਿਮਾਰੀ ਨਾ ਲੱਗ ਸਕੇ। ਹੈਨਾ ਸਰਦੀ, ਗਰਮੀ ਅ ਸਰਦੀ ਜ਼ੁਕਾਮ।
ਹਾਂਜੀ-ਹਾਂਜੀ, ਏਹ ਤੁਹਾਡੀ ਗੱਲ ਬਿਲਕੁਲ ਸਹੀ ਹੈ। ਏਹ ਫੇਰ ਜਿੱਦਣ ਆਪਾਂ ਬੈਠਾਂਗੇ। ਓਦਨ ਆਪਾਂ ਸਾਰੀ, ਦੋਸਤਾਂ ਨੂੰ ਪੁੱਛਾਂਗੇ। ਫੇਰ ਸਲਾਹ ਕਰਾਂਗੇ, ਫੇਰ ਓਸ ਦਿਨ ਤੋਂ ਬਾਅਦ ਆਪਾਂ ਦੇਖਾਂਗੇ। ਆਪਾਂ ਇੱਕ ਤਰੀਕ ਰ ਰੱਖਾਂਗੇ। ਫੇਰ ਓਦਣ ਤੁਰਾਂਗੇ, ਫੇਰ ਆਂਣ ਦੀ ਤਰੀਕ ਰੱਖਾਂਗੇ ਸਹੀ ਹੈ। ਕਿ ਨਹੀਂ
ਹਾਂਜੀ-ਹਾਂਜੀ।
ਹੂੰ।
ਹੋਰ, ਤੁਸੀਂ ਹੋਰ ਵੀ ਆਪਣੇ ਕਈ ਰਿਸ਼ਤੇ
ਮੈਂ ਕਿਹਾ, ਹੋਰ ਵੀ ਤੁਸੀਂ ਆਪਣੇ ਕੋਈ ਮਿਸ ਮਿੱਤਰ ਜਾਂ ਫੇਰ ਆਪਣੇ ਰਿਸ਼ਤੇਦਾਰ ਨੂੰ ਕੋਈ ਨਾਲ ਲੈ ਕੇ ਜਾਣਾ ਹੋਵੇ, ਤਾਂ ਓਨੂੰ ਓਨਾਂ ਨੂੰ ਵੀ ਪੁੱਛ ਲੋ, ਕਿ ਜਿਆਦਾ ਜਾਣੇ ਹੋਵੇਗੇ। ਤਾਂ ਬਜਟ ਵੀ ਬਜਟ ਵੀ ਫਿਰ ਸਾਡਾ ਮਤਲਬ ਹੋ ਜਾਏਗਾ ਵੰਡ ਹੋ ਜਾਵੇਗੀ
ਹਾਂਜੀ ਵੰਡ ਹੋ ਜਾਏਗਾ ਇਹ ਤਾਂ ਗੱਲ ਤੁਹਾਡੀ ਸਭ ਤੋਂ ਸਹੀ ਆ ਇਹ ਗੱਲ ਕੋਈ ਗੱਲ ਨੀ ਫੇਰ ਪੁੱਛਾਂਗੇ ਫੇਰ ਬੈਠ ਕੇ ਉਸ ਦਿਨ ਪਹਿਲਾਂ ਮੈਂ ਅੱਜ ਕਰਦੀ ਆ ਨਾ ਸਾਰੇ ਰਿਸ਼ਤੇਦਾਰਾਂ ਨਾਲ ਘਰ ਦੇ ਫੈਮਿਲੀ ਮੈਂਬਰਾਂ ਨਾਲ ਉਹ ਨੇ ਗੱਲ ਕਰ ਲੈਂਣੀ ਘਰਦਿਆਂ ਨਾਲ ਤੇ ਜਿੰਨੇ ਜਾਣੇ ਹੋ ਗਏ ਤੇ ਓ ਦਿਨ ਆਪਾਂ ਬੈਠ ਕਿੰਨੇ ਜਾਣੇਆਂ ਨੇ ਜਾਣਾ ਹੋਊਗਾ ਉੱਧਣ ਬੈਠ ਕੇ ਸਲਾਹ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਠੀਕ ਆ ਕਿ ਨਹੀਂ
ਹਾਂਜੀ ਹਾਂਜੀ ਤੇ ਇੱਧਰੋਂ ਮੈਂ ਵੀ ਆਪਣੇ ਮਤਲਬ ਮਾਤਾ ਜੀ ਦੇ ਆਣ ਤੇ ਨਾਲ ਹੋਰ ਜਿਹੜੇ ਸਦਸ ਹੈਗੇ ਘਰ ਦੇ ਉਹ ਨੂੰ ਵੀ ਪੁੱਛ ਲੈਣ
ਰਿਸ਼ਤੇਦਾਰਾਂ ਨੂੰ ਆਂਢੀਆਂ ਗੁਆਂਢੀਆਂ ਨੂੰ ਜਾਂ ਤੁਹਾਡੇ ਦੋਸਤ ਮਿੱਤਰ ਸਕੂਲ ਕਾਲਜ ਦੇ ਬਹੁਤ ਜਾਣੇ ਹੋ ਜਾਂਦੇ ਆ ਆਪਣੇ
ਹਮ
ਚਲੋ ਠੀਕ ਆ ਦੀਦੀ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ। ਪੱਲੇ ਵੀ
ਹਾਂਜੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ
ਅੱਛਾ